ਹੂੰ, ਹੈਲੋ, ਹੈਲੋ। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ, ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਐ?
ਹਾਂਜੀ-ਹਾਂਜੀ, ਵਧੀਆ ਤੁਸੀਂ ਸੁਣਾਓ?
ਹੋਰ ਹੋ ਗਏ ਵਿਹਲੇ ਰੋਟੀ-ਪਾਣੀ ਤੋਂ। ਹਾਂਜੀ-ਹਾਂਜੀ ਹੋ ਗਏ ਆ। ਖਾ ਲਈ ਰੋਟੀ ਪਾਣੀ। ਹਾਂਜੀ ਖਾ ਲਈ ਏ।
ਬਸ।
ਹਾਂਜੀ-ਹਾਂਜੀ ਹਾਂ, ਨਹੀਂ-ਨਹੀਂ ਸਾਡੇ ਤੇ ਇਥੇ ਥੋੜਾ। ਰੱਖਣਾ ਪੈਂਦਾ ਨਾ ਕਿਉਂਕਿ ਇਨ੍ਹਾਂ ਨੇ, ਫਿਰ ਜਲਦੀ ਜਾਣਾ ਹੁੰਦਾ ਕੰਮ ਤੇ ਫੇਰ ਸਾਡੇ ਤੇ ਦਸ ਵਜੇ ਤੱਕ ਬੰਦ ਹੋ ਜਾਂਦਾ ਟੀ ਵੀ ਵਗੈਰਾ ਸਭ ਕੁਛ ਫੋਨ ਵਗੈਰਾ ਬੰਦ।
ਸਾਡੇ ਤੇ ਇੱਥੇ ਬੱਚਿਆਂ ਦੇ ਪਾਪਾ ਵੀ ਨਾਲ ਮਿਲੇ ਦੇ ਹੁੰਦੇ ਨੇ ਨਾ ਉਹਨਾਂ ਨੇ ਵੀ ਵੇਖਣਾ ਹੁੰਦਾ ਏ।
ਕੰਮ ਦਾ ਹਿਸਾਬ ਆ ਨਾ ਸਭ ਦਾ ਜਿੰਨੇ ਜਲਦੀ ਉੱਠਣਾ ਫੇਰ ਉਹ ਹਿਸਾਬ ਨਾਲ, ਆਪੋ ਆਪਣਾ ਕਿਸੇ ਨੂੰ ਰਾਤੀ ਟਾਈਮ ਮਿਲਦਾ
ਮੈਨੂੰ ਸਗੋਂ ਬੜੀ ਖਿੱਝ ਚੜੇਗੀ ਮੈਂ ਕਵਾਂਗੀ ਕਿ ਸੁ
ਹੂ ਹਾਂਜੀ ਆਹ ਚਲੋਂ। ਆਪਣਾ ਆਪਣਾ ਸਭ ਦਾ ਹੋਰ ਸੁਣਾਓ ਬੱਚੇ ਗਏ ਕਿਤੇ ਕਹਿੰਦੇ ਪਏ ਨਾ ਵਾਟਰ ਪਾਰਕ ਵਗੈਰਾ ਜਾਣਾ ਹੈ ਤੇ ਗਏ ਸੀ ਤੁਹਾਡੇ ਬੱਚੇ।
ਹਾਂਜੀ ਹਾਂਜੀ ਗਏ ਸੀ। ਉਹ ਸਪੈਸ਼ਲੀ। ਜਗ੍ਹਾ ਚੂਜ ਕੀਤੀ ਕੀਤੀ ਗ ਅਸੀਂ ਇੰਝ ਇੰਝ ਜਾਵਾਂਗੇ
ਜਾਵਾਂਗੇ
ਹੈ ਤੇ ਬਹੁਤ ਵੱਡੇ ਏਰੀਏ ਚ ਬਣਿਆ ਦਾ ਚਲੋ ਉੱਥੇ ਮਤਲਬ ਜਿਵੇਂ ਫੋਟੋਆਂ ਕੈਪਚਰ ਕਰਨੀੀਆਂ ਅਸੀਂ ਕੁਛ ਕਰਨਾ ਉੱਥੇ ਬੜੇ ਸਾਰੇ ਬਣੇ ਦੇ ਸੀ ਸਪੋਰਟਸ ਜਿੱਥੇ ਆਪਾਂ ਫੋੋ
ਅੱਜ ਕਲ ਫੋਟੋਆਂ ਦਾ ਤੇ ਟਡ ਬ ਫੋਟੋਆਂ ਬਚਿਆਂ ਨੇ ਖਿਣੀਆਂ ਪਾਣੀਆਂ ਉੱਥੇ ਸੁਣ ਸੁਣੀ ਚੀਜ਼ਾਂ ਵੀ ਐਸੀ ਗੱਲ ਨਹੀਂ ਬੱਚਿਆਂ ਜੀ ਵਧੀਆ ਅੱਛਾ ਅੱਛਾ ਪਿੰਕਨਿੰਗ ਸਪੋਰਟ
ਜੇ ਹਾਂ ਸਵੀਮਿੰਗ ਕਰ ਸਕਦੇ ਸੀ ਪਰ ਰਸ਼ ੀ ਇੰਨਾ ਜ਼ਿਆਦਾ ਸੀ ਉੱਥੇ ਦੇ ਮਤਲਬ ਸਭ ਸਵੀਮਿੰਗ ਕਰਦੇ ਪਏ ਸੀ ਪਰ ਮੈਨੂੰ ਨੀ ਸਹੀ ਲੱਗਾ ਮੈਂ ਕਿਹਾ ਕਿ ਨਹੀਂ ਗੰਦਾ ਪਾਣੀ ਏ ਕਈ ਤਰ੍ਹਾਂ ਦੀ ਇਨਫੈਕਸ਼ਨ ਹਰ ਦੀ ਸਕਿੰਨ ਕੋਈ ਕਿਸ ਤਰ੍ਹਾਂ ਦੀ ਕੋਈ ਕਿਸ ਤਰ੍ਹਾਂ ਦੀ
ਹਾਂਜੀ ਹਾਂਜੀ ਆਹੋ ਓ ਤੇ ਹੈ ਤੇ ਫਿਰ ਬੱਚਿਆਂ ਨੇ ਫਿਰ ਨਹੀਂ ਕੀਤੀ ਅੱਛਾ ਨਹੀਂ ਮੇਰੇ ਬੇਟੇ ਦਾ ਆਪਣਾ ਵੀ ਮਨ ਅੱਛਾ ਅੱਛਾ ਉਹ ਕਿੱਥੇ ਬਾਹਰ ਫਿਰਦਾ ਲੋਕਾਂ ਵਿੱਚ ਕਿੱਥੇ ਸਵਿਮਿੰਗ ਕਰਨੀ ਅੱਛਾ ਅੱਛਾ ਚਲੋ ਨਾਲੇ ਤੁਸੀਂ ਮੇਰਾ ਖਿਆਲ ਤੁਸੀਂ ਪਹੁੰਚੇ ਵੀ ਲੇਟ ਹੋ ਨਾ ਦੁਪਹਿ ਟਾਈਮ ਦੱਸਦਾ ਵੀਸ ਨਾ ਮੇਰਾ ਬੱਚਾ ਉਹ ਵੀ ਸੀ ਨਾਲ ਟਾਈਮ ਤੁਸੀਂ ਗਏ ਨਾ ਜਦੋਂ ਵਾਟਰ ਪਾਰਕ ਚ ਕਦੇ ਵੀ ਨਾ ਹੈ ਨਾ ਸਵੇਰੇ ਜਾਓ ਉੱਥੇ ਫਿਰ ਤੁਹਾਨੂੰ ਮਿਲੇਗਾ ਫਰੈਸ਼ ਸਭ ਕੁਛ ਸਵੇਰੇ ਟਾਈਮ ਦਸ ਗਿਆਰਾਂ ਵਜੇ ਤੱਕ ਪਹੁੰਚ ਜਾਓ ਕਿਉਂਕਿ ਫਿਰ ਰਸ਼ ਥੋੜਾ ਘੱਟ ਹੁੰਦਾ ਜਿਵੇਂ ਜਿਵੇਂ ਧੁੱਪ ਦੁਪਹਿਰ ਹੋਈ ਜਾਏਗੀ ਹਾਂ ਫਿਰ ਤੇ ਆ ਫਿਰ ਤੇ ਪਬਲਿਕ ਆਉਂਦੀ ਬਾਰਾਂ ਇੱਕ ਵਜੇ ਆ ਜ਼ਿਆਦਾ
ਉਹੀ ਨਾ ਸਾਡੇ ਤੇ ਅਸੀਂ ਪਹੁੰਚਦੇ ਅਸੀਂ ਜਿਸ ਵੇਲੇ ਪਹੁੰਚੇ ਹਾਂ ਉੱਥੇ ਤੇ
ਉਥੇ ਤੇ ਪੂਰਾ ਰਸ਼ ਸੀ ਭੀੜ ਪਈ ਹੋਈ ਸੀ ਹਾਂਜੀ ਹਾਂਜੀ ਫਿਰ ਬਚੇ ਵ ਅਛਾ ਅਛਾ
ਸਕੂਲ ਚ ਵੀ
ਹਾਂ ਪਤਾ ਨਹੀਂ ਆਹ ਕਹਿੰਦਾ ਵੇਖ ਕੇ ਨ ਨਾ ਹੁਣ ਜੇ ਫਿਰ ਨਹਾਉਂਦੇ ਹੋਵੋ ਉਂਝ ਜੇ ਅਸੀਂ ਪਹਿਲੇ ਜਾਈਏ ਨਹਾਉਂਦੇ ਹੋਈਏ ਨਾ ਫੇਰ ਨੀ ਇੰਨੀ ਹੋਣੀ ਸੀ
ਹਾਂ ਉਹੀ ਨਾ ਜਦੋਂ ਜ਼ਿਆਦਾ ਭੀੜ ਵੇਖ ਕੇ ਉਹੀ ਨਾ ਮਨ
ਫਿਰ ਮਨ ਨੂੰ ਬਚੈਨ ਜ ਅੀਬ ਜਹਾ ਲਗਦਾ ਵੈਸੇ ਹੀ ਘੁੰਮ ਲਿਆ ਕਾਫੀ ਵੱਡਾ ਏਰੀਆ ਸੀ ਜਿੱਥੇ ਦਸਦਾ ਪਿਆ ਸੀ ਅਤੇ ਝੂਟੇ ਵਗੈਰਾ ਫਾਰਮ ਹਾਊਸ ਵੱਡਾ ਝੂਟੇ ਵਗੈਰਾ ਲਏ ਕਈ ਰਾਈਡ ਸੀ ਬਹੁਤ ਛੋਟੇ ਬੱਚੇ ਨੇ ਬਹੁਤ ਇੰਜੋਏ ਕੀਤਾ ਚਲੋ ਵਧੀਆ ਹੋ ਗਿਆ ਹਾਂ ਠੀਕ ਹੈ ਬੱਚਿਆਂ ਨੂੰ ਮਨ ਨੂੰ ਤਸੱਲੀ ਹੋ ਗਈ ਨਾ
ਹਾਂ ਬਸ ਇਹ ਸਾਨੂੰ ਉਹ ਨੀ ਨਾ ਚੀਜ਼ਾਂ ਵਧੀਆ ਲੱਗਦੀਆਂ
ਹਾਂ ਨਹੀਂ ਉਹਨਾ ਨੇ ਸਵਿਮਿੰਗ ਕੀਤੀ
ਝੂਲੇ ਵਗੈਰਾ ਲੈਣੇ ਆ ਬੱਚਿਆਂ ਦੀ ਚੀਜ਼ਾਂ ਸੀ ਬੱਚੇ ਖੁਸ਼ ਹੋ ਗਏ ਸੀ ਆਪੇ ਖੁਸ਼ ਹਾਂ ਅਸੀਂ ਇਹ ਹੈ ਕਿ ਚਲੋ ਫੋਟੋ
ਫੋੋ ਜ ਕਰ ਹਨਾਂਜੀ ਹਨਾਂਜੀ ਅਜ ਕਲ ਫੋਟੋਆਂ ਦਾ ਟ ਬ ਜਿੱਥੇ ਜਾਓ ਪਹਿਲਾਂ ਫੋਟੋ ਸ਼ੂਟ ਕਰੋ ਬਈ ਆਪੋ ਆਪਣਾ ਇਹੀ ਯੋਗ ਨਾ ਯਾਦਗਾਰ ਹੋ ਜਾਂਦੀ ਆ ਨਾ ਫਿਰ ਇਹੀ ਹਾਂਜੀ
ਫਟਾਫਟ ਇੰਸਟਾਗ੍ਰਾਮ ਤੇ ਪਾਦੋ ਅਸੀਂ ਇੱਥੇ ਘੁੰਮਦੇ ਪਏ ਹਾਂ ਮਤਲਬ ਕਿ ਪਹਿਲੇ ਲੋਕ ਘੁੰਮਣ ਜਾਂਦੇ ਸੀ ਪਤਾ ਨੀ ਲੱਗਦਾ ਸੀ ਦੂਸਰੇ ਬ ਬੰਦੇ ਨੂੰ ਕਿ ਕੌਣ ਕਿੱਥੇ ਘੁੰਮਣ ਜਾਂਦਾ ਪੈ ਹੁਣ ਹੁਣ ਹੁਨ ਤੇ ਘਰੋਂ ਬਾਹਰ ਵੀ ਨਿਕਲੋ ਤੇ ਪਤਾ ਹੈ ਕਿ ਬੰਦਾ ਘਰੋਂ ਬਾਹਰ ਨਿਕਲ ਗਿਆ
ਉਹ ਨਾ ਘਰ ਆਉਣ ਤੋਂ ਪਹਿਲਾਂ ਹੀ ਸਭ ਨੂੰ ਖ਼ਬਰ ਹੋਏਗੀ ਇੱਥੇ ਇੱਥੇ ਗਏ ਆ ਇੱਥੇ ਦੱਸਣ ਦੀ ਲੋੜ ਹੀ ਨੀ ਅੱਜ ਕੱਲ ਕਿਸੇ ਨੂੰ ਤੇ ਹਾਂਜੀ ਆਹ ਅੱਜ ਕੱਲ ਤਾਂ ਟਰੈਂਡ ਹੀ ਇਹ ਹੋ ਗਿਆ ਤਾਂ ਬਸ ਦੱਸੀ ਜਾਓ ਜੀ ਅਸੀਂ ਇਹ ਖਾ
ਹਾਂ ਬਸ ਇਹ ਅੱਜ ਇਹ ਸਪੈਸ਼ਲੀ ਬਣਿਆ ਇਹਦੀ ਸਟੋਰੀ ਪਾ ਦਿਓ ਅੱਜ ਇਹ ਖਾਧਾ ਇਹਦੀ ਕਰ ਦਿਓ ਇੱਥੇ ਘੁੰਮਣ ਗਏ ਆ ਇੱਥੇ ਵਿਆਹ ਗਏ ਆ ਇਹ ਖਰੀਦਿਆ ਸਭ ਕੁੱਝ ਦੱਸ ਦਿਓ
ਹੋੁਰਰ ਕੀ
ਮਤਲਬ ਕੋਈ ਹੁਣ ਉਹ ਹਾਂ ਸੀਕਰੇਟ ਤੇ ਰਹਿ ਹੀ ਨਹੀਂੀ ਗਿਆ
ਨਾ ਨਾ ਕੋਈ ਸੀਕਰੇਟ ਨਹੀਂੀ ਕੋਈ ਪ੍ਰਾਈਵੇਸੀ ਨਹੀਂੀ ਕੋਈ ਸੀਕਰੇਟ ਨਹੀਂੀ ਆਹ ਕੁਛ ਨੀ ਹੈ ਕਈਆਂ ਨੂੰ ਤਾਂ ਬਹੁਤ ਆਪਣੇ ਨਿੱ ਨਿੱਕੀ ਨਿੱਕੀ ਸਭ ਪਾਉਂਦੇ ਆ ਇਹ ਖਾਦ ਠੀਕ ਗਏ ਕੋਈ ਨਵਾਂ ਕੱਪੜਾ ਖ਼ਰੀਦਿਆ ਨਵੀਂ ਚੀਜ਼ ਖਰੀਦੀ ਹਾਂ ਨ ਨਹੀਂ ਹਾਂ ਗ਼ਲਤ ਗ਼ਲਤ ਹੈ ਬਿਲਕੁਲ ਗ਼ਲਤ ਹੈ ਹੋਰ ਕੀ ਆਪਣੀ ਚੀਜ਼ਾਂ ਆਪਣੀ ਹਰ ਚੀਜ਼ ਦੱਸਣੀ ਕਿਸੇ ਨੂੰ ਗਲਤ ਗੱਲ ਹੈ ਆਪਣੀ ਪੂਰੀ ਇਨਫੋਰਮੇਸ਼ਨ ਹੀ ਅਸੀਂ ਦਿੰਦੇ ਹਾਂ ਵੀ ਇੱਥੇ ਜਾ ਰਹੇ ਆ ਇੱਥੇ ਚੱਲੇ ਆ ਇੱਥੇ ਇੱਥੇ ਪਹੁੰਚੇ ਆ ਪਿੱਛੋਂ ਭਾਵੇਂ ਘਰ ਚ ਕੁੱਛ ਵੀ ਹੋ ਜਾਵੇ ਕਿਸੇ ਨੂੰ ਪਤਾ ਲੱਗ ਜਾਵੇ ਚਲੋ ਜੀ
ਹਾਂ ਬਈ ਇਹ ਘਰ ਚੋਂ ਗਏ ਹੋਏ ਆ ਹੁੰਦਾ ਇਸ ਤਰ੍ਹਾਂ
ਅਸਰਾ ਹ ਹੁੰਦਾ ਲੋਕ ਹ ਸਾਡ ਘ ਬੁਲ ਸ ਗ ਅੱਛਾ ਹਾਂਜੀ ਅਛਾ ਅਛਾ ਅਾ ਹਾਂਜੀ ਨਾ ਸਾਰੇ ਤੇ ਪਾਦੇ ਆ ਚੋ ਅਛਾ ਲੋ ਪਾਦੇ ਆ ਪਹੁੰਚੇਸੀਂ ਇੱਧਰ ਪਹੁੰਚੇ ਆ। ਹਾਂਜੀ। ਹੂੰ, ਗਲਤ ਏ ਨਾ, ਨਹੀਂ ਪਾਣੀ ਚਾਹੀਦੀ, ਅੱਛਾ- ਅਛਾ ਠੀਕ ਏ। ਹੋਏਗਾ ਨਾ ਪੇਤੀ ਹੋਣਗੇ ਨਾ ਬ ਰਸਤੇ ਦਾ ਇਹ ਚੀਜ਼ ਏ, ਨਾ ਅਸੀ ਤੇ ਹੈਰਾਨ ਹੋ ਚੀਜ਼ਾਂ ਕਿੜ ਚੋਰੀ ਕੀਤੀ ਨੇ ਜਦ ਪਛੇ ਤ ਸਿਲਡਾਂ ਦੀ ਹੋ ਹਾਂਜੀ- ਹਾਂਜੀ।
ਤੇ, ਸਿਲੰਡਰ ਜਿਹੜਾ ਰਸੋਈ ਵਿੱਚ ਲੱਗਾ ਦਾ ਸੀ
ਲਗਾ ਦਾ ਸੀ ਉਹ ਵੀ ਲੈਗੇ, ਐਕਸਟਰਾ ਭਰਿਆ ਹੋ ਪ ਦਾ ਅਾ ਅਾ ਵਾਲਾ ਵੀ ਲ ਹਮ ਦੋ, ਤਿੰਨ ਜਣੇ ਹੋਣਗੇ ਨਾ ਉਹਨਾਂ ਨੂੰ ਪੂਰੀ ਆਪਣੀ ਪਲੈਨਿੰਗ ਕੀਤੀ ਨ ਹੋਏਗੀ ਨਾ ਉਹਨਾਂ ਨੇ।
ਉਹੀ, ਦੇਖੋ ਮਤਲਬ ਘਰ ਖਾਲੀ ਛੱਡਣਾ ਤੇ, ਬਿਲਕੁਲ ਹੀ ਗਲਤ ਹੋ ਗਿਆ ਵ
ਅੱਜ-ਕੱਲ ਤੇ ਬਈ ਬਿਲਕੁਲ ਹੁਣ ਤੇ, ਮਾਹੋਲ ਹੀ ਨੀ ਹੁਣ ਤੇ ਕਿਸੇ ਤੇ ਯਕੀਨ ਵੀ ਨੀ ਨਾ ਹੈਗਾ। ਅਸੀਂ ਕਹੀਏ ਕਿ ਆਸ- ਪਾਸ ਦੇ ਲੋਕਾਂ ਨੇ ਉਹ ਵੀ ਨੀ ਅੱਜ- ਕੱਲ ਦਾ ਜੋ ਸਿਸਟਮ ਬਣ ਗਿਆ ਨਾ ਕਿਸੇ ਤੇ ਯਕੀਨ ਨੀ ਕਰ ਸਕਦੇ ਬਹੁਤ ਹਾਂਜੀ- ਹਾਂਜੀ ਓ, ਤੇ, ਹੈ।
ਹੁਣ ਤੇ, ਜਿਹਨ ਜਿਹੜੇ ਚੋਰਾਂ ਨੇ ਵੀ ਆਣਾ ਉਹਨਾਂ ਨੇ ਵੀ, ਕੋਈ ਲੋਕ ਇਹ ਨੀ ਕਿ ਆਵਾਜ਼ ਕਰਕੇ ਤੋੜਨਾ। ਉਹਨਾਂ ਕੋਲ ਤੇ, ਹੁਣ ਕਟਰ ਹੀ ਇਸ ਤਰ੍ਹਾਂ ਦੇ ਆ ਗਏ ਨੇ, ਕਿ ਆਵਾਜ਼ ਦੂਸਰੇ ਬੰਦੇ ਨੂੰ ਤੇ ਆਏਗੀ ਗਈ ਨ
ਹਾਂ, ਹੋਈ ਨਾ ਉਹਨਾਂ ਨੇ ਆਪਣੇ ਇੰਜ ਦੇ ਉਹ ਜਾਰ ਹੀ ਰੱਖ ਲਏ ਕਿ ਪਤਾ ਹੀ ਨਾ, ਲੱਗੇ ਆਲੇ ਦੁਆਲੇ ਕਿਸੇ ਨੂੰ।
ਬਹੁਤ ਬੁਰਾ ਹਾਲ ਏ, ਬਹੁਤ ਜ਼ਿਆਦਾ, ਬਹੁਤ ਚੋਰੀਆਂ ਹੁੰਦੀ ਪਈਆਂ।
ਆ ਚੋਰੀਆਂ ਤੇ, ਹਰ ਪਾਸੇ ਕੋਈ ਨਾ ਕੋਈ ਨਿਊਜ਼ ਚੱਲਦੀ ਰਹਿੰਦੀ ਹੈ। ਵੇਖੋ ਤੇ, ਕਿਤੇ ਨਾ ਕਿਤੇ ਹਰ ਸ਼ਰ ਚ ਚਲਦਾ। ਪਰਸੋ ਗ ਹੋ ਹਾਂਜੀ ਮੁੰਡਾ ਬਰੋਂ ਆ ਹਾਂਜੀ-ਹਾਂਜੀ ਦੁਬਈ ਤੋਂ ਹਾਂਜੀ।
ਤੇ ਉਹ ਥੋਂ ਮਤਲਬ ਉਹਨੇ ਸਮਝ ਲਓ, ਪੂਰੀ ਜਿੰਨੀ ਓਨੇ ਆਪਣੀ ਲਾਈਫ ਓਥੇ ਗੁਜ਼ਾਰੀ ਹੈ, ਜਿੰਨਾ ਓਥੇ ਹਾਰਡ ਵਰਕ ਕਰਕੇ ਆਇਆ, ਉਹ ਸਾਰੀ ਆਪਣੀ ਅਮਾਂਉਟ ਐਥੇ ਲੈ ਕੇ ਆਇਆ ਅਮਾੰਊਂਟ ਕਹਿ ਲਓ ਕਿ, ਉਹਨੂੰ ਇੱਕ ਗੋਲਡ ਦੇ ਰੂਪ'ਚ ਲੈ ਕੇ ਆਇਆ ਵੀ
ਚ ਲੈ ਕੇ, ਆਇਆ ਵੀ ਸੋਨਾ ਉੱਥੋਂ ਅੱਛਾ-ਅੱਛਾ
ਹਾਂ, ਪੰਤਾਲੀ- ਪੰਤਾਲੀ ਚਾਲੀ ਲੱਖ ਰੁਪਏ ਦਾ, ਸੋਨਾ ਉਹਦਾ ਪਰਸੋ ਆਇਆ ਏ, ਪਰਸੋ ਸਵੇਰੇ ਆਇਆ ਰਾਤੀ ਉਹ ਸੋਨਾ ਗਾਇਬ ਹੋ ਗਿਆ।
ਅੱਛਾ ਉਹ ਫਿਰ, ਮਤਲਬ ਕਿਸੇ ਨੂੰ ਪਤਾ ਹੋਏਗਾ ਨਾ ਕੋਈ, ਆਪਣਾ ਭੇਦ
ਉਹ ਤੇ ਵਿਚਾਰਾ ਆਪਣੇ ਮੱਥੇ ਤੇ ਹੱਥ ਹੱਥ ਮਾਰ- ਮਾਰ ਕੇ ਰੋਂਦਾ ਪਇਆ ਕਿ ਮੈਂ ਉੇ ਉੱਥੇ ਹੀ ਰਹਿੰਦਾ ਤੇ ਚੰਗਾ ਸੀ ਕਹਿੰਦਾ। ਮੈਂ ਤੇ ਆਪਣੀ ਪੂਰੀ ਉਮਰ ਦੀ ਮਤਲਬ ਪੂੰਜੀ ਕੱਡੀ ਠੀਕ ਕਰਕੇ
ਕਰਕੇ ਬਸ ਬਹੁਤ ਮੈਂ ਆਪਣੀ ਫੈਮਲੀ ਚ ਰਵਾਂ
ਕਿ ਮੇਰੇ ਬੱਚੇ ਵੱਡੇ ਹੋ ਚੁੱਕੇ ਨੇ, ਇੰਨੀ ਵੀਡੀਓ ਵਾਇਰਲ ਹੋਈ ਉਹਦੀ ਵੈਸੇ ਵੀ ਸਾਨੂੰ ਆਪਣੇ ਏਰੀਏ ਤੋਂ ਵੀ ਪਤਾ ਲੱਗਿਆ। ਇਸ ਚੀਜ਼ ਦਾ ਵੀਡੀਓ ਵੀ ਇੰਨੀ ਵਾਇਰਲ ਹੋਈ ਵਿਚਾਰਾ ਰੋਂਦਾ ਵਾ ਕਹਿੰਦਾ, ਮੈਂ ਆਪਣੇ ਬੱਚੇ ਛੋਟੇ ਏ ਤੇ ਵੇਖਿਆ ਹੀ ਨਹੀ ਜਦੋਂ ਮੇਰੇ ਬੱਚੇ ਛੋਟੇ ਸੀ, ਮੈਂ ਛੋਟੇ ਬੱਚਿਆਂ ਨੂੰ ਖਡਾ ਕੇ ਨੀ ਵੇਖਿਆ ਕਿ ਮੈਂ ਬੱਚਿਆਂ ਦੀ ਪਰਵਰਿਸ਼ ਨੂੰ ਲੈ ਕੇ ਬਈ ਬਾਹਰ ਗਿਆ, ਤਾਂ ਸੀ ਕਿ ਚੱਲ ਮੇਰੇ ਬੱਚੇ
ਮੇਰੇ ਬੱਚੇ ਸੋਹਣੇ ਪਾਲਣ ਪੋਸ਼ਨ ਹੋ ਜੇ ਹਾਂਜੀ ਪਤਾ ਨੀ ਨਾ ਸਮੇ ਦਾ ਨੀ ਨਾ ਪਤਾ ਸਮਾਂ ਕੀ ਹੋਣਾ ਹਾਂਜੀ ਤੇ ਵਿਚਾਰਾ ਵਾਪਸ ਆਇਆ ਆਪਣੀ ਫੈਮਲੀ ਦੇ ਟਾਈਮ ਸਪੈਂਡ ਕਰਨ।
ਤੇ ਹੁਣ ਉਹਨੂੰ ਕੇ ਹੁਣ ਉਹ ਸੋਚਦਾ ਕਿ ਮੈਂ ਨਾ ਹੀ ਆਉਂਦਾ ਠੀਕ ਸੀ।
ਹਾਂ ਨਹੀਂ ਪਤਾ ਲੱਗਦਾ ਸਭ ਇਹ ਆਪਣੀ ਇਨਫੋਰਮੇਸ਼ਨ ਤਾਂ ਕਿਸੇ ਨੂੰ ਦੇਣੀ ਨੀ ਨਾ
ਉਹੀ ਨਾ ਹੋਰ ਵੇਖੋ ਉਹ ਲੁਟੇਰੇ -ਲੁਟੇਰੇ ਲੱਭਦੇ ਵੀ ਨੀ ਪਏ
ਹਾਂਜੀ ਜੇ ਪੁਲਿਸ ਫੇਲ ਏਨਹੀਂ ਸਭ ਸਰਕਾਰ ਦੀਆਂ ਕਮੀ ਹੈ ਸਭ ਉਸੇ ਕਾਰਨ ਹੋ ਰਿਹਾ। ਹੋਰ ਕੀ ਹਾਂਜੀ ਚਲੋ ਠੀਕ ਹੈ ਜੀ। ਠੀਕ ਹੈ।
ਹਾਂਜੀ। ਠੀਕ ਹੈ ਜੀ।
ਸਤਿ ਸ਼੍ਰੀ ਅਕਾਲ ਕਾਲ